ਉਹ
ਹਾਂਜੀ, ਨਮਸਤੇ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਹ ਅਕਾਲ ਜੀ ਹੋਰ ਕਿਵੇਂ ਹੋ ਜਾ ਮੈਡ ਜੀ
ਹਾਂਜੀ, ਠੀਕ ਆ ਜੀ ਵਧੀਆ ਤੁਸੀਂ ਦੱਸੋ ਜੀ।
ਠੀਕ ਠਾਕ ਹੋਰ ਪਰਿਵਾਰ ਠੀਕ ਹੈ ਜੀ?
ਹਾਂਜੀ, ਵਧੀਆ ਜੀ ਆਪਣੇ ਦੱਸੋ ਤੁਹਾਡੇ ਕਿਵੇਂ ਜੀ ਪਰਿਵਾਰ?
ਠੀਕ ਠਾਕ ਵਧੀਆ ਜੀ ਗਰਮੀ ਬਹੁਤ ਪੈ ਰਹੀ ਹੈਗੀ ਆ।
ਗਰਮੀ ਤਾਂ ਅੱਜ ਤਾਂ ਬਹੁਤ ਜ਼ਿਆਦਾ ਹੈਗੀ ਹੈ ਜੀ। ਹਾਂਜੀ, ਬਾਰਿਸ਼ ਬੁਰਿਸ਼ ਨੀ ਕਹਿੰਦੇ ਕਿ ਕੋਈ ਆ ਗੀ ਨੀ ਆਉਂਦੀ
ਕੋਈ ਤੁਸੀਂ ਬੁਲਾਓਗੇ ਬਾਰਿਸ਼ ਬੁਰਿਸ਼ ਹੋਣ,
ਹਾਂਜੀ, ਹੁਣ ਕੀ ਕਰੀਏ ਆਉਂਦੀ ਨੀ ਪਈ ਮੌਸਮ ਤਾਂ ਫੇਰ ਹੀ ਬਣਦਾ ਮਾੜਾ ਮੋਟਾ ਹਨੇਰੀ ਨੂਰੀ ਆ ਕੇ ਚੱਲੀ ਜਾਂਦੀ ਹੈ।
ਦਸਿਆ ਤਾ ਹੋਇਆ ਹੈਗਾ ਇੱਕ ਦੋ ਦਿਨਾਂ ਚ ਬਾਰਿਸ਼ ਦਾ ਤਾਂ,
ਹਾਂਜੀ, ਕਹਿੰਦੇ ਆ ਮੰਗਲਵਾਰ ਬੁੱਧਵਾਰ ਦੀ ਕਹਿੰਦੀ ਹੈਗੀ ਆਊਗੀ ਬਾਰਿਸ਼।
ਹਾਂਜੀ।
ਤੇ ਇੰਨੀ ਤਾਂ ਗਰਮੀ ਹੈਗੀ ਹੈ ਮੰਗਲ ਬੁੱਧਵਾਰ ਕਦੋਂ ਆਇਆ।
ਤਾਂ ਕਹਿ ਰਹਿਓ ਬਹੁਤ ਗੱਲ ਤਾਂ ਬਹੁਤ ਜ਼ਿਆਦਾ ਗਰਮੀ ਹੈ।
ਹਾਂਜੀ, ਬਹੁਤ ਗਰਮੀ ਹੈਗੀ ਹੈ ਜੀ।
ਖਾਲੀ ਜੀ ਰੋਟੀ ਰਾਟੀ,
ਹਾਂਜੀ, ਰੋਟੀ ਖਾ ਲਈ ਜੀ ਹੁਣ ਸਾਰੇ ਗਏ ਹੈਗੇ ਆਪੋ ਆਪਦੇ ਕੰਮ ਤੇ ਬਸ ਮੈਂ ਘਰ ਦਾ ਕੰਮ ਲੱਗੀ ਸੀ ਹੁਣ,
ਅੱਛਾ ਜੀ।
ਹਾਂਜੀ, ਸੱਸ ਸੁਹਰੇ ਖੇਤ ਜਾਂਦੇ ਹੈਗੇ ਆ, ਖੇਤ ਚ ਗੋਡੀ ਗੋਡੀ ਕੱਢਦੇ ਹੈਗੇ ਆ।
ਅੱਛਾ, ਤੁਸੀਂ ਨੀ ਜਾਂਦੇ ਕੀ ਖੇਤ?
ਨਹੀਂ ਜੀ ਆਪਦੇ ਖੇਤ ਚ ਤਾਂ ਜਾਵਟਦੀ ਹੈਗੀ ਆ ਜੀ ਹੋਰਾ ਦੇ ਖੇਤ ਚ ਨਹੀਂ ਜਾਂਦੀ ਹੈ। ਸੱਸ ਸੁਹਰਾ ਦਿਹਾੜੀ ਤੇ ਜਾਂਦੇ ਹੈਗੇ ਨਾ, ਤੇ ਤਿੰਨ ਚਾਰ ਜਣੀਆਂ ਇਕੱਠੀਆਂ ਹੈਗੀਆਂ, ਇਹ ਤਾਂ ਫੇਰ ਇਕੱਠੀਆ ਜਾਂਦੀਆ ਹੁਣ ਮੈਂ ਨੀ ਜਾਂਦੀ ਜੀ, ਮੈਂ ਤਾਂ ਆਪਦੇ ਖੇਤ ਚ ਤਾਂ ਕੰਮ ਹੋਵੇ ਤਾਂ ਚਲੀ ਜਾਂਦੀ ਹਾ ਨਹੀ ਦਿਹਾੜੀ ਨਹੀਂ ਲਉਂਦੇ,
ਬਸ ਆਪਦੇ ਖੇਤ ਚ ਵੀ ਤੁਸੀਂ
ਆਪਦੇ ਖੇਤ ਚ ਬਸ ਕੁੱਝ ਨੀ ਮੂੰਗੀ ਵਾਂਗੀ ਹੈਗੀ ਆ ਥੋੜੀ ਜਿਹੀ ਬੀਜੀ ਹੋਈ ਤੇ,
ਨਹੀਂ ਫੇਰ, ਮੂੰਗੀ ਜਿਵੇਂ ਤੁਸੀਂ ਹੱਥਾਂ ਨਾਲ ਹੀ ਮਤਲਬ ਉਹ ਫੜੀਆਂ ਵਗੈਰਾ
ਹਾਂਜੀ, ਹੱਥਾਂ ਨਾਲ ਹੀ ਤੋੜਦੇ ਆ। ਹਾਂਜੀ, ਨਹੀਂ ਜੀ ਹੱਥਾਂ ਨਾਲ ਬਾਗ ਹੈਗਾ ਨਾ, ਬਾਗ ਚ ਤਾਂ ਕੰਪੈਨ ਉਈ ਨੀ ਜਾਂਦੀ।
ਅੱਛਾ ਜੀ।
ਹਾਂਜੀ, ਹੱਥਾਂ ਨਾਲ ਈ ਤੋੜਦੇ ਹੈਗੇ ਆ, ਦੋ ਤਿੰਨ ਜਣੀਆਂ ਹੈਗੀਆਂ। ਕਹਿੰਦੇ ਬਈ, ਅੱਜ-ਅੱਜ ਦਾ ਕੰਮ ਹੈਗਾ ਤੇ ਕੋਡੀ ਕੱਢ ਕੇ ਤੇ ਫੇਰ ਤੁਆਡੀਆਂ ਫਲੀਆਂ ਤੁੜਾ ਲਿਆਵਾਂਗੇ। ਅਸੀਂ ਲੇਆ ਰਲ ਕੇ ਹਾਂਜੀ।
ਨਈ ਤੇ, ਓਹ ਫਲੀਆਂ ਫੇਰ ਤੋੜ ਕੇ ਫੇਰ ਸੁਕਾ ਕੇ ਹੱਥ ਨਾਲ ਹੀ ਕੱਢਦੇ ਓ ਤੁਸੀਂ ਫਿਰ
ਹਾਂਜੀ ਬਸ ਕੁੱਟ ਕੇ
ਤੇ ਮਿਹਨਤ ਕਾਫ਼ੀ ਕਰਨੀ ਪੈਂਦੀ ਹੈ ਨਾ
ਹਾਂਜੀ ਮਿਹਨਤ ਤਾਂ ਹੁੰਦੀ ਹੈ ਪਰ, ਉਹ ਘਰੇ ਘੁੱਟ ਕੇ ਆਪਾਂ ਕੱਢਦੇ ਹਾਂ। ਨਾ ਉਹ ਸਾਫ਼ ਹੁੰਦੀ ਹੈਗੀ ਆ।
ਅੱਛਾ, ਸਾਫ਼ ਦਾਣੇ ਨਿਕਲਦੇ।
ਹਾਂਜੀ ਸਾਫ਼ ਦਾਣਾ ਨਿਕਲਦਾ ਹੈਗਾ। ਮੈਂ ਕਰਡਾ ਕਰਡਾ ਜਾਦਾਣਾ ਨਹੀਂ ਹੁੰਦਾ। ਸਾਰਾ ਸੋਹਣਾ ਸਾਫ਼ ਹੁੰਦਾ, ਕੰਪੈਣ ਨਾਲ ਕੱਢੀਏ ਨਾ, ਫੇਰ ਉਹ ਤਾਂ ਸਾਰੀ ਸੁਕਾ ਕੇ ਫੇਰ ਕੱਢੀ ਜਾਂਦੀ ਐ ਕੰਪੈਣ ਨਾਲ ਤਾਂ ਫੇਰ, ਉਹ ਜਿਹੜਾ ਛੋਟਾ ਦਾਣਾ ਹੁੰਦਾ, ਉਹ ਸੁੱਕ ਜਾਂਦਾ ਹੈਗਾ। ਉਹ ਫਿਰ ਕਰਡਾ ਰਹਿੰਦਾ ਹੈਗਾ।
ਉਹ ਵੀ ਮਤਲਬ ਉਹਦੇ ਵਿੱਚ ਰਹਿ ਜਾਂਦਾ ਹੈਗਾ।
ਹਾਂਜੀ, ਉਹ ਵਿੱਚ ਈ ਰਹਿ ਜਾਂਦਾ ਐ, ਹੱਥਾ ਨਾਲ ਥੋੜੀ ਦਾ ਫਾਇਦਾ ਹੈਗਾ।
ਨਹੀਂ, ਤੇ ਮਤਲਬ, ਇਹ ਵ ਬਾਅਦ ਚ ਮੂੰਗੀ ਜਿਵੇਂ ਕਰੀ ਰੱਖਦੇ ਹੋ।
ਵੇਚਦੇ ਹੈਗੇ, ਆਜੀ ਐਤਕੀ ਥੋੜ੍ਹੀ ਹੈਗੀ ਐ, ਪਿਛਲੇ ਸਾਲਾਂ ਤੋ ਹਾਂ ਉਹਦੇ ਤਾਂ ਸਾਰੇ ਕਿੱਲੇ ਚ ਹੈਗੀ ਸੀ। ਓਦੇ ਤਾਂ ਅਸੀਂ ਚੀ ਸੀ
ਜ ਪਹਿਲਾਂ ਜਾ ਕੇ ਤੋੜਦੇ। ਫਿਰ ਉਹਨੂੰ ਸੁਕਾਉਂਦੇ ਹੈਗੇ ਓ, ਫਿਰ ਕੱਢਦੇ ਹੈਗੇ ਓ, ਫਿਰ ਉਹਨੂੰ ਸਾਫ਼ ਕਰਦੇ ਹੈਗੇ ਓ ਆ
ਹਾਂਜੀ, ਮਿਹਨਤ ਤਾਂ ਬਹੁਤ ਹੁੰਦੀ ਹੈ।
ਹਾਂ।
ਹਾਂਜੀ।
ਤੇ, ਜਿਹੜੇ ਮਤਲਬ ਤੁਸੀਂ ਉਹ ਫਲੀਆਂ ਇਹਨਾਂ ਦੇ ਤੋੜਨ ਦਾ ਕੀ ਉਹਨਾਂ ਦਾ ਰੇਟ ਹੈਗਾ ਤੋੜਾਉਣ ਦਾ
ਇੱਕ ਕਿੱਲੋ ਦੇ ਵੀਹ ਰੁਪਏ ਲੈਂਦੇ ਹੈਗੇ।
ਅੱਛਾ, ਇੱਕ ਕਿਲੋ ਤੋੜੋਗੇੋ ਤਾਂ ਵੀਹ ਰੁਪਏ
ਹਾਂਜੀ। ਫੇਿਰ ਹੌਲੀਆਂ ਹੀ ਹੁੰਦੀਆਂ ਹੈ। ਨਾ ਐਵੇਂ ਤਾਂ ਜ਼ਿਆਦਾ ਭਾਰ ਵੀ ਨੀ ਹੁੰਦਾ, ਉਹਨਾਂ ਚ
ਅੱਛਾ ਜੀ।
ਹਾਂਜੀ। ਫੇਰ ਗਰਮੀ ਚ ਕਿੰਨੀ ਕੁ ਤੋੜੀ ਜਾਂਦੀ ਐ। ਬਸ ਦਿਹਾੜੀ ਪੈਂਦੀ ਹੈਗੀ ਆ, ਆਪਾਂ ਕਹਿ ਦਿੰਦੇ ਹਾਂ ਵੀ ਚੱਲ ਦਿਹਾੜੀ ਪੈਂਦੀ ਹੈ। ਇੰਨੀ ਕੀ ਟੁੱਟ ਟੁਟੱਦੀਆਂ ਹੁੰਦੀਆ ਪੰਦਰਾਂ ਸੋਲਾਂ ਕਿੱਲੋ ਤੋੜਦੀਆਂ ਤੇ ਵੀਹ ਰੁਪਏ ਚ ਫੇਰ ਐਨੀਆਂ ਹੀ ਟੁੱਟਦੀਆ ਗੀਆਂ ਸਾਢੇ ਤਿੰਨ ਸੌੁ ਰੁਪਏ ਦਿਹਾੜੀ ਹੈਗੀ ਆ, ਬਸ ਦਿਹਾੜੀ
ਤੁਹਾਨੂੰ ਇਹਦੇ ਵਿੱਚ ਕੀ ਬੱਚਦਾ। ਵੀਹ ਰੁਪਏ ਲਿਆ ਕੇ ਤੁਸੀਂ ਉਹ ਤੜਾਉਣੇ ਹੈਗੇ ਆ ਪਰ ਘ ਕੱਢਦੇ ਹੈਗੇ ਆ, ਮਿਹਨਤ ਵੀ ਕਰਦੇ ਹੈਗੇ ਆ।
ਆਪਦੀ ਫੇਰ ਆਪੇ ਈ ਤੋੜ ਲੈਂਣੇ ਹੈਗੇ ਨਾ, ਸਾਡੇ ਤਾਂ ਥੋੜ੍ਹੀ ਹੈਗੀ ਆ।
ਅੱਛਾ।
ਹਾਂਜੀ, ਪਰ ਕਿਸੇ ਹੋਰ ਕੋਈ ਹੋਰ ਜਿਹਨਾਂ ਦੇ ਜ਼ਿਆਦਾ ਬੀਜੀ ਹੁੰਦੀ ਹੈ। ਉਹ ਤਾਂ ਤੜਾਉਂਦਾ ਹੀ ਹੈਗਾ।
ਅੱਛਾ ਜੀ।
ਅਸੀਂ ਤਾਂ ਆਪ ਹੀ ਤੋੜ ਲੈਂਣੇ ਹੈਗੇ, ਆ ਥੋੜੇ।
ਹੂੰ। ਗਵਾਰੇ ਦੀਆ ਫਲੀਆਂ ਵੀ ਹੈਗੀਆਂ।
ਨਹੀਂ ਜੀ, ਗੁਵਾਰੇ ਦੀ ਫਲੀਆ ਹੈ ਨੀ ਸਾਡੇ ਬੀਜਿਆ ਹੈਗਾ ਸੀ, ਅੱਧੇ ਕਿੱਲੇ ਚ, ਪਰ ਬਾਰਿਸ਼ ਆ ਗਈ ਫੇਿਰ, ਉੱਗਿਆ ਹੀ ਨਹੀਂ ਦੁਬਾਰਾ
ਅੱਛਾ।
ਹਾਂਜੀ
ਬਸ, ਮੂੰਗੀ- ਮੂੰਗੀ ਹੈਗੀ ਆ।
ਹਾਂਜੀ, ਮੂੰਗੀ- ਮੂੰਗੀ ਹੈਗੀ ਹੈ ਜੀ।
ਹਮ
ਬੱਲਾਂ, ਬੁੱਲਾਂ ਲਾਈਆਂ ਸੀ ਪਰ ਗਰਮੀ ਕਾਰਨ ਨਾ, ਸੜ ਗਈਆਂ ਕੁੱਝ ਲੱਗਿਆ ਹੀ ਨਹੀਂ, ਹਜੇ ਤੱਕ ਤਾਂ ਨਹੀਂ ਜੀ ਨਹੀਂ ਜੀ,
ਤੇ ਬਾਗ, ਤੁਹਾਡੇ ਘਰ ਦਾ ਹੈਗਾ ਬਾਗ।
ਕਿੰਨੂੰ ਦਾ ਬਾਗ ਹੈਗਾ।
ਕੱਲਾ ਕਿਨੂੰ ਦੇ, ਕੋੋ ਹੋਰੀ ਵਿੱਚ ਕੋਈ ਹੈਗੇ ਆ ਕੋਈ ਬੂਟੇ
ਨਹੀਂ ਜੀ ਬਸ, ਇਕੱਲਾ ਕਿੰਨਾ ਦਾ ਹੀ ਹੈਗਾ ਜੀ।
ਹ, ਕਿੰਨੇ, ਕਿੱਲੇ ਹੈਗੇ ਆ ਬਾਗ?
ਸਵਾ ਕਿੱਲਾ ਹੈਗਾ ਜੀ, ਸਾਡੇ ਕੋਲ ਇੱਕ ਕਿੱਲੇ ਚ ਬਾਗ਼ ਹੈਗਾ ਜੀ।
ਅੱਛਾ ਫ਼ਿਰ, ਬਾਦੀ ਗ ਸਵਾ ਵੀ ਬਣ ਜਾਂਦੀ ਹੈਗੀ, ਕਿਸੇ ਟਾਈਮ ਤੇ, ਆ ਕੇ
ਹਾਂਜੀ।
ਪਰ ਇਧਰ, ਮਤਲਬ ਨਾਸ਼ ਵਗੈਰਾ, ਬਾਗ ਨੀ ਹੁੰਦੇ ਕਿ, ਓਧਰ ਨਾਸਤੀ ਦਾ ਹੋ ਗਿਆ, ਜਿਵੇਂ, ਅੜੂ ਦਾ ਹੋ ਗਿਆ। ਚਿੱਕੂ, ਦਾ ਹੋ ਗਿਆ।
ਹੈ ਕਿ, ਆ ਐਵੇਂ ਨਾ,
ਹਮ,
ਪਰ ਅਸੀਂ ਤਾਂ, ਉਹੀ -ਉਹੀ ਗੱਲ ਹੈਗੀ ਆ, ਫਿਰ ਰੋਜ਼ਾਨਾ ਖੇਤ ਚ ਨਹੀਂ ਜਾਇਆ, ਜਾਂਦਾ। ਕਿਨਾ ਦਾ ਹੁੰਦਾ ਤਾਂ ਐਵੇਂ ਹੈਗਾ, ਬ ਜਦੋਂ ਉਹਨਾਂ ਨਾਲ ਹੀ, ਰੁੱਤ ਆਉਂਦੀ ਹੈ ਓਦੇ ਠੇਕੇ ਤੇ ਦੇ ਦਈਦਾ ਹੈਗਾ, ਫੇਰ ਉਹ ਤਾਂ ਟੈਨਸ਼ਨ ਨਹੀਂ ਹੁੰਦੀ ਨਾ, ਬਾਕੀ, ਨਾਸ਼ਪਤੀ ਵਗੈਰਾ ਹੁੰਦਾ, ਉਹਨਾਂ ਦੀ ਫਿਰ ਨਿਗਾਹ ਵੀ ਰੱਖਣੀ ਪੈਂਦੀ, ਅੱਜ -ਕੱਲ ਛੱਡਦਾ ਕੌਣ ਹੈਗਾ।
ਹੋਰ ਛੱਡਦਾ ਤਾਂ ਨੀ ਹੈਗਾ ਜੇ ਕੋਈ
ਹਾਂ, ਇੱਕ ਬੂਟਾ ਲਾਈਏ ਤਾਂ ਵੀ ਨਈ, ਕੋਈ ਛੱਡਦਾ ਬਾਗ ਚ ਕਿੱਥੇ ਛੱਡਦੇ ਕੋਈ ਨੁਕਸਾਨ, ਜ਼ਿਆਦਾ ਹੁੰਦਾ ਫੇਰ ਉੱਥੇ ਫੇਰ ਰਹਿਣਾ ਪੈਂਦਾ ਹੈਗਾ, ਥੋੜਾ ਦੂਰ ਹੈਗਾ ਖੇਤ।
ਕੁਛ ਤਾਂ ਨਾ ਜਿਹੜੀਆਂ, ਔਰਤਾਂ ਆਉਦੀਆਂ, ਰੁਕਾਵਟ ਹੋ ਜਾਂਦੀ ਹੈਗੀ ਔਰਤਾਂ ਕੀ ਕਮਾਲ, ਕਰਦੀ ਦੁਪਹਿਰ ਚ ਕਿਉਂ ਖੇਤ ਚ, ਕੋਈ ਜਾ
ਨੁਕਸਾਨ ਕਰਦੀਆਂ, ਬਹੁਤ ਨੁਕਸਾਨ ਕਰਦੀਆਂ।
ਇਹ ਖੇਤ ਚ ਕੋਈ ਜਾਂਦਾ ਨੀ ਹੈਗਾ, ਪਤਾ ਵੀ ਦੁਪਹਰੇ ਕੀ, ਨੇ ਆਣਾ ਇੰਨੀ ਗਰਮੀ ਚ ਤੇ, ਉਹਨਾ ਨੇ ਉਸ ਚੀਜ਼ ਦਾ ਫਾਇਦਾ ਕਿੰਨਾ ਰਹੇਗਾ,
ਹਾਂਜੀ
ਹਮ
ਕਰਦੀਆਂ ਜੀ, ਬਹੁਤ ਨੁਕਸਾਨ ਕਰਦੀ ਹੈ ਕੀ ਕਰੀਏ।
ਨਹੀਂ ਜੇ ਤੁਸੀਂ, ਬਾਗ ਉਹਦੇ ਵਿੱਚ ਘਾਹ ਘੂਹ ਵੀ ਜਿਹੜਾ ਹੋ ਜਾਂਦਾ ਹੈਗਾ, ਉਹਦੀ ਕਟਾਈ ਕਰਾਉਂਦੇ ਹੈਗੇ ਓ ਕਿਵੇਂ?
ਘਾਹ, ਅਸੀਂ ਫੇਰ ਅੰਦਰ ਹੀ ਵਾਹ ਦਿੰਦੇ ਹਾਂ।
ਅੱਛਾ, ਵੀ ਗੋਡੀ ਵਗੈਰਾ ਨਈ ਕਰਵਾਉਂਦੀ ਕਿ, ਜੋ ਬਾਗ ਵਿੱਚ,
ਗੋਡੀ, ਕਰਾਉਂਦੇ ਹੈਗੇ ਆ, ਉਹ ਤਾਂ ਕਰਾਉਂਦੇ ਹੈਗੇ ਆ। ਉਹ ਫਿਰ, ਮੈਂ ਸੱਸ ਸੌਹਰੇ ਕੱਢ ਲੈਂਦੇ ਆ, ਆਪ ਹੀ ਕੱਢ ਲੈਂਦੇ ਆ
ਅੇ ਤੁਹਾਡੇ ਸੱਸ ਮਤਲਬ ਖੇਤ ਦਾ ਸਾਂਭ ਲੈਂਦੀ ਆ ਕੰਮ ਤੇ
ਹਾਂਜੀ- ਹਾਂਜੀ ਇੱਕ ਜਣੀ ਹੋਰ ਕਰ ਲੈਂਦੀ ਆ, ਫੇਰ ਦੋ ਜਣੀਆਂ ਲੱਗ ਕੇ ਤੇ, ਕੱਢ ਲੈਂਦੇ ਹਾਂ ਗੋਡੀ।
ਅੱਛਾ। ਘਰ ਦਾ ਤੁਸੀਂ ਸਾਂਭ ਲੈਂਦੇ ਹੋ, ਬਾਹਰ ਦਾ ਖੇਤ ਦਾ ਤੁਹਾਡੇ ਸੱਸ ਮਾਂ ਕਰ ਲੈਂਦੀ ਆਂ ਨਾ।
ਹਾਂਜੀ।
ਵਧੀਆ, ਰਲ ਕੇ ਕਰ ਲੈਂਣੇ ਹੈ ਆਂ
ਐਈ ਔ ਹੁੰਦਾ, ਨਹੀਂ ਤਾਂ ਫਿਰ ਨਹੀਂ ਹੁੰਦਾ ਫੇਰ ਸੱਸ ਕਰ ਲੈਂਦੀ। ਖੇਤ ਦਾ ਸਾਰੇ ਹੀ ਕਰ ਲੈਂਦੇ ਆ ਤਾਂ ਕਰਕੇ ਸਾਂਭ ਲੈਂਦੇ ਨਹੀਂ ਤਾਂ ਪਹਿਲਾਂ ਤਾਂ ਠੇਕੇ ਹੀ ਦਿੰਦੇ ਹੁੰਦੇ ਸੀ। ਫੇਰ ਇਹਨਾਂ ਕੋਲੋਂ ਫੇਰ ਉਹ ਕੰਮ ਨੀ ਹੁੰਦਾ ਨਾ ਫੇਰ ਉਹ ਪਿੰਟ ਵੇ ਗਿਆ, ਉਹ ਕੰਮ ਛੱਡਣਾ ਪੈਂਦਾ ਜੇ ਖੇਤ ਦਾ ਕਰੇ ਤਾਂ।
ਹੂੰ,
ਹੁਣ ਚੱਲ ਰਲ ਮਿਲ ਕੇ ਹੋ ਜਾਂਦਾ।
ਤੇ ਜਿਹੜੇ ਆਪਣੇ ਨਿਰੇਗਾ ਵਾਲਾ ਉਹ ਵੀ ਕੰਮ ਚੱਲਦਾ, ਕਿ ਨਹੀਂ ਚੱਲਦਾ ਹੁਣ
ਨਰੇਗਾ ਆਲਾ ਤਾਂ ਨਹੀਂ ਚੱਲਦਾ ਜੀ ਹੁਣ
ਬੰਦ ਹੋ ਗਿਆ।
ਬੰਦ ਹੋ ਗਿਆ, ਪਹਿਲਾਂ ਜੀ ਤਾਂ ਚੱਲਿਆ ਸੀ ਹੁਣ ਤਾਂ ਨਹੀਂ ਚੱਲਦਾ ਜੀ।
ਅੱਛਾ, ਚਲੇ ਐਵੇਂ ਪਹਿਲ ਕੋਈ ਦਿਹਾੜੀਆਂ ਕਿਸੇ ਨੂੰ ਬਣ ਜਾਂਦੀਆਂ ਵਿਚਾਰੇ ਗਰੀਬ ਨੂੰ
ਹਾਂਜੀ ਐਵੇਂ ਤਾਂ ਹੈਗਾ ਸੀ, ਪਰ ਲਾਦੇ ਹੀ ਨੀ ਪਤਾ ਹੀ ਨੀ ਇੱਕ ਵਾਰੀ ਨਾ ਕੱਢ ਦਿੰਦੇ ਹੈਗੇ। ਛੇ ਮਹੀਨੇ ਫੇਰ ਬੰਦ ਕੋਈ ਨਾਂ ਨੀ ਆਦਾ।
ਕਈ-ਕਈ ਖ਼ਾਸ ਹੁੰਦੇ ਆ, ਉਹਨਾਂ ਦਾ ਆਏ ਵਾਰੀ ਨਾਂ ਆ ਜਾਂਦਾ ਹੈਗਾ।
ਅੱਛਾ,
ਖਾਸ-ਖਾਸ ਦੇ ਭਰ ਦੇ ਆ ਨਾਂ ਕੋਈ ਨੀ ਕਿਸੇ ਦਾ ਹੈਗਾ।
ਮੇਰੀ ਸੱਸ ਦਾ ਤਾਂ ਇੱਕ ਵਾਰੀ ਆਇਆ ਸੀ, ਫੇਰ ਛੇ ਮਹੀਨੇ ਬਸ ਕਹਿੰਦੇ ਨਾ ਤੁਹਾਡਾ ਨੀ ਲਿਖਦੇ ਨਾਂ ਤੁਹਾਡਾ ਤਾਂ ਨੰਬਰ ਆ ਗਿਆ, ਤੇ ਜਿਹਨਾਂ ਦਾ ਆਏ ਵਾਰੀ ਨਾਂ ਆਦਾ ਉਹਨਾਂ ਆ ਪਰ ਉਹ ਖਾਸ ਹੁੰਦੇ ਆ ਉਹਨਾਂ ਦੇ,
ਮਤਲਬ ਉਹਨਾਂ ਨੂੰ ਮਤਲਬ ਵਾਰੀ ਸਰ ਨੀ ਕਰਵਾਦੇ ਵੀ ਇੱਕ ਤੇ ਇੱਕ ਤੇ ਇੰਨੇ ਜਣੇ ਲਏ ਤੇ ਇਹਨਾਂ ਦਾ ਅਗਲੀ ਵਾਰੀ ਨਾਮ ਆਣਾ, ਜਾਂਦਾ ਇਹ ਨਹੀਂ ਲਾਈ,
ਨਹੀ-ਨਹੀ, ਐਵੇਂ ਨੀ ਕਰਦੇ ਜੀ ਐਵੇਂ ਨਹੀ ਕਰਦੇ ਜੀ। ਕਿਸੇ ਦੇ ਤਾਂ ਛੇ ਮਹੀਨੇ ਹੀ ਨਾਂ ਨਹੀਂ ਆਦਾ ਤੇ ਕਿਸੇ ਦਾ ਮਹੀਨੇ ਦਾ ਦੋ ਮਹੀਨੇ ਚ ਦੋ ਵਾਰੀ ਆ ਜਾਂਦਾ। ਐਵੇਂ ਹੁੰਦਾ।
ਇਹ ਤਾਂ ਗਲਤ ਗੱਲ ਹੈ ਜੀ ਇਹ ਤਾਂ
ਗ਼ਲਤ ਹੈਗੀ ਹੈ, ਗਰੀਬ ਤਾਂ ਫੇਰ ਸਾਰਿਆਂ ਨੂੰ ਲਾਲਚ ਤਾਂ ਸਾਰਿਆਂ ਨੂੰ ਹੀ ਹੁੰਦਾ ਹੈ, ਵੀ ਸਾਡੀ ਵੀ ਦਿਹਾੜੀ ਲੱਗੇ।
ਹੁੰਦਾ ਤੇ ਹੈ ਹੀ ਐ ਜੀ।
ਹਾਂ ਨਹੀਂ ਸੋਚਦਾ ਕੋਈ ਨੀ ਸੋਚਦਾ ਜੀ।
ਖਾਸ-ਖਾਸ ਬੰਦੇ ਹੁੰਦੇ ਆ, ਨਾ ਉਹਨਾਂ ਦਾ ਹੀ ਨਾਂ ਆਦਾ।
ਇਵੇਂ ਤਾਂ ਹੈ ਹੀ, ਫੇਰ ਤੁਹਾਨੂੰ ਬਾਗ ਵਿੱਚੋਂ ਕਿੰਨੀ ਕੁ ਬੱਚਤ ਨਿਕਲ ਜਾਂਦੀ ਸਾਲ ਦੀ ਜਿਵੇਂ ਖਰਚਾ ਕੱਢ ਕੇ
ਖਰਚਾ ਹਲੇੇ ਤਾਂ ਛੋਟਾ ਹੀ ਹੈਗਾ, ਦੀਦੀ ਸਾਡਾ ਬਾਗ ਤਾਂ ਜ਼ਿਆਦਾ ਵੱਡਾ ਨੀ। ਕੁੱਝ ਬੱਚ ਹੀ ਜਾਂਦਾ ਹੈਗਾ, ਹੁਣ ਤਾਂ ਪਰ ਮਿਹਨਤ ਆਪ ਦੀ ਹੈਗੀ। ਓਹੀ ਨਾ ਮਿਹਨਤ ਸਾਰੀ ਉਹਦੇ ਚ ਆਪਦੀ ਹੈਗੀ ਐ, ਅਸੀਂ ਦਿਹਾੜੀਏ-ਦਿਹਓੜੀਏ ਕੱਟ ਹੀ ਲਾਉਦੇ ਹੈਗੇ ਆ।
ਅੱਛਾ ਜੀ,
ਹਾਂਜੀ, ਬਚ ਹੀ ਜਾਂਦਾ ਆਪਦਾ
ਗੋਹ ਆਲੀ ਖਾਦ ਪਾਉਨੀ ਆ ਕਿ ਦੂਜੀ ਪਾਉਨੀ ਇਹਦੇ ਵਿੱਚ ਦੂਜੀ ਆ।
ਦੋਵੇਂ ਹੀ ਪਾਨੇ ਆ, ਜੀ ਗੋਏ ਆਲੀ ਵੀ ਅਸੀਂ ਪਾਨੇ ਹੈਗੇ ਆ, ਰੂੜੀ ਸਾਜ ਪਾਉੇ ਹੈਗੇ ਆ ਬੂਟਿਆਂ ਬੂਟਿਆਂ ਚ ਤੇ ਦੂਜੀ ਵੀ ਪਾਨੇ ਹੈਗੇ ਆ।
ਅੱਛਾ ਜੀ,
ਬਾਗ ਚਤ ਤਾਂ ਐਵੇਂ ਹੁੰਦਾ ਨਾ ਜਿੰਨਾ ਕੁੱਝ ਪਾਵਾਂਗੇ ਉਨੀ ਫਸਲ ਚੰਗੀ ਹੁੰਦੀ ਹੈ ਜੀ।
ਹਾਂ ਇਹ ਤੇ ਹੈਗੇ ਹੀ ਆ ਜੀ।
ਹਾਂਜੀ,
ਚਲੋ ਮਿਹਨਤ ਦਾ ਹੀ ਹੈਗਾ, ਕਦੇ ਨਾ ਮਿਹਨਤ ਦਾ ਫਲ ਮਿਲਦਾ ਹੈਗਾ ਪਰ ਧੀਰੇ-ਧੀਰੇ ਮਿਲਦਾ।
ਹਾਂਜੀ ਐਵੇਂ ਤਾਂ ਹੈਗਾ ਜੀ ਮੈਹਨਤ ਤਾਂ ਕਰਨੀ ਈ ਪੈਂਦੀ ਐ, ਕੈੜਾ ਮਰਜੀ ਕਾੰਮ ਕਾਰ ਲਈਏ, ਮੈਹਨਤ ਤਾਂ ਕਰਨੀ ਪੈਂਦੀ ਐ। ਹਾਂਜੀ, ਹੋਰ ਜੀ?
ਹੋਰ ਜੀ, ਠੀਕ ਹੋ ਜੀ?
ਹੋਰ ਤੂਸੀ, ਤੂਸੀ ਬਾਗ, ਤੂਆਡੇ ਬਾਗ ਐ, ਜ਼ਮੀਨ ਹੈ ਕੇ?
ਹੈਗੀ ਆ ਜੀ ਸਾਡੀ ਵੀ ਥੋੜੀ ਬੋਤੀ ਹੈਗੀ ਆ।
ਹਾਂਜੀ।
ਜਮੀਨ